ਹੈਲੋ। ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ।
ਹੋਰ ਕੀ ਹਾਲ ਚਾਲ? ਠੀਕ ਹੋ ਭੈਣ ਜੀ ਹੋਰ ਮੈਂ ਕਿਹਾ ਕੀ ਹਾਲ ਚਾਲ ਠੀਕ ਔ?
ਹੈਲੋ।
ਠੀਕ ਔ?
ਹਾਂਜੀ, ਤੁਸੀਂ ਸੁਣਾਓ?
ਮੈਂ ਵਧੀਆ। ਹੋਰ ਭੈਣ ਜੀ ਮੌਸਮ ਕਿਵੇਂ ਦਾ ਗਰਮੀ ਏ ਕਿ ਠੰਡ?
ਗਰਮੀ ਏ ਹੁੰਨੇ ਥੋੜ੍ਹੀ ਦੇਰ ਪਹਿਲੇ ਹਵਾ ਚੱਲਦੀ ਪੀ ਸੀ।
ਅੱਛਾ, ਠਾਂਡ ਗਰਮੀ ਤੇ ਬਹੁਤ ਇੱਧਰ ਵੀ ਬਹੁਤ ਗਰਮੀ ਏ।
ਅੱਛਾ।
ਹਾਂਜੀ, ਹੋਰ? ਹਾਂਜੀ ਸਾਰੇ ਪਾਸੇ ਗਰਮੀ ਏ ਬਹੁਤ ਗਰਮੀ ਏ। ਏਸੀ ਦੇ ਬਿਨਾਂ ਤੇ ਬੈਠਾ ਈ ਨੀ ਜਾਂਦਾ।
ਹਾਂਜੀ ਮੈਂ ਵੀ ਏ ਸੀ ਚ ਬੈਠੀ ਆਂ।
ਹੋਰ ਸੁਣਾਓ ਰੋਟੀ ਪਾਣੀ ਖਾ ਲਯਾ ਤੁਸੀਂ?
ਹਾਂਜੀ ਖਾ ਲਯਾ ਰੋਟੀ ਪਾਨੀ।
ਕੀ ਬਨਾਯਾ ਸੀ ਭੈਣ ਜੀ ਤੁਸੀਂ ਅੱਜ?
ਦਾਲ ਬਣਾਈ ਸੀ ਪੀਲੀ ਵਾਲੀ ਮਰੀਜ਼ਾਂ ਵਾਲੀ।
ਅੱਛਾ, ਮਰੀਜ਼ਾਂ ਵਾਲੀ ਬਿਮਾਰ ਏ ਭੈਣ ਜੀ ਘਰ ਕੋਈ?
ਨਹੀਂ ਉਹਨਾਂ ਨੇ ਬਣਾਈ ਸੀ ਮੈਂ ਨੀ ਬਣਾਈ।
ਅੱਛਾ, ਤੁਸੀਂ ਖਾਲੀ ਭੈਣ ਜੀ?
ਖਾ ਲਈ ਬੜੀ ਭੈੜੀ ਬਣੀ।
ਸੜੀ ਹੋਈ ਬਣੀ ਸੀ?
ਬੜੀ ਭੈੜੀ ਸੀ ਫੇਰ ਖਾਣੀ ਪੈਂਦੀ ਏ ਤੁਵਾਨੂੰ ਪਤਾ ਈ ਏ।
ਹਾਂ ਐਹ ਤੇ ਹੈ ਚਲੋ ਕੋਈ ਨਾ ਕੱਲ ਵਧੀਆ ਚੀਜ਼ ਬਣਾ ਕੇ ਖਾ ਲੈਣਾ
ਮੈਂ ਤਾਂ ਸ਼ਾਮੀ ਪਾਸਤਾ ਖਾਲੇ ਆ ਸੀ ਟਣ
ਅੱਛਾ, ਪਾਸਤਾ ਖਾ ਲਿਆ ਸੀ?
ਹਾਂਜੀ, ਮੈਂ ਹੀ ਬਣਾਇਆ ਸੀ ਥੋੜਾ ਜਾ।
ਅੱਛਾ, ਤੁਸੀਂ ਬਣਾ ਲੈਂਦੇ ਹੋ ਭੈਣ ਜੀ? ਕਿਵੇਂ ਬਣਦਾ ਏ ਪਾਸਤਾ, ਮੈਨੂੰ ਵੀ ਦੱਸ ਦੋ।
ਪੈਲੇ ਉਹਨੂੰ ਬਾਲੋ, ਮੈਂ ਤਾਂ ਦੂਸਰਾ ਬਣਾਇਆ ਸੀ ਰੈਡ ਸੋਸ ਸੁੱਕਾ ਸੁੱਕਾ।
ਅੱਛਾ, ਬੋਇਲ ਕਰਕੇ ਬਣਾਇਆ ਸੀ।
ਪੈਲੇ ਉਹਨੂੰ ਉਬਾਲਿਆ ਫੇਰ ਉਹ ਜਦੋਂ ਉਬਲਦਾ ਪਿਆ ਸੀ। ਤੇ ਮੈਂ ਵਿਰਚੀ ਮਿਰਚੀ ਦਾ ਲਸਣ ਦਾ ਅਦਰਕ ਪੇਸਟ, ਔਰ ਪਿਆਜ਼ ਦਾ ਤੜਕਾ ਲਾਇਆ।
ਅੱਛਾ।
ਫਿਰ ਜਦੋਂ ਉਬਲ ਗਿਆ, ਉਹਨੂੰ ਵਿੱਚ ਪਾ ਕੇ, ਓਦੇ 'ਚ ਤੜਕੇ ਚ ਪਾ ਕੇ ਰੋਸ ਕੀਤਾ ਫੇਰ ਸਿਰਫ਼ ਕੈਚੋ ਪਾਈ, ਬੜਾ ਸਵਾਦ ਬਣਿਆ ਸੀ।
ਅੱਛਾ, ਠੀਕ ਵਧੀਆ ਗੱਲ ਐ ਫੇਰ ਤੇ ਬੋਤ ਸਵਾਦ ਬਣਿਆ ਹੋਣਾ।
ਬੜਾ ਸਵਾਦ ਸੀ।
ਅੱਛਾ, ਚਲੋ ਮੈਂ ਆਵਾਂਗੀ ਫੇਰ ਮੈਨੂੰ ਵੀ ਖਵਾਣਾ ਭੈਣ ਜੀ।
ਠੀਕ ਏ ਐ।
ਠੀਕ ਐ ਨਾ, ਹੋਰ ਸੁਣਾਓ ਘਰ ਸਭ ਠੀਕ ਨੇ?
ਹਾਂਜੀ ਠੀਕ ਨੇ।
ਭਾਜੀ ਠੀਕ ਨੇ, ਬੱਚੇ ਠੀਕ ਨੇ?
ਹਾਂਜੀ, ਬੱਚੇ ਠੀਕ ਨੇ, ਨਾਨੀ ਘਰ ਗਏ ਹੋਏ ਨੇ ਆਪਣੀ।
ਅੱਛਾ, ਨਾਨੀ ਘਰ ਗਏ ਹੋਏ ਨੇ, ਸਭ ਗਏ ਹੋਏ ਨੇ ਛੁੱਟੀਆਂ ਵਿੱਚ ਨਾਨੀ ਘਰ।
ਹਾਂਜੀ।
ਹੋਰ ਸੁਣਾਓ, ਗਏ ਨੀ ਕਿੱਥੇ ਘੁੰਮਣ ਤੁਸੀਂ?
ਗਏ ਸੀ ਕਸ਼ਮੀਰ।
ਅੱਛਾ, ਕਸ਼ਮੀਰ ਗਏ ਸੀ। ਕਿੱਦਾਂ ਦਾ ਲੱਗਿਆ ਤੁਹਾਨੂੰ ਕਸ਼ਮੀਰ?
ਬੜਾ ਵਧੀਆ ਸੀ, ਮੈਂ ਤੇ ਭੁੱਲ ਹੀ ਨੀ ਪਾ ਰਹੀ।
ਅੱਛਾ, ਮਜ਼ਾ ਆਇਆ ਸੀ?
ਬੜਾ, ਤੁਸੀਂ ਨੀ ਗਏ ਕਿੱਥੇ ਘੁੰਮਣ?
ਨਾ ਮੈਂ ਤੇ ਬਸ ਇੱਥੇ ਗਈ ਸੀ। ਗੋਲਡਨ ਟੈਂਪਲ ਦਰਬਾਰ ਸਾਹਿਬ ਗਈ ਸੀ। ਔਰ ਤਰਨ ਤਾਰਨ ਸਾਹਿਬ ਗਈ ਸੀ।
ਵਧੀਆ ਏ।
ਹਾਂਜੀ, ਹੋਰ ਤੁਹਾਨੂੰ ਕਿਵੇਂ ਦਾ ਲੱਗਿਆ ਕਸ਼ ਮੀਰ ਫਿਰ, ਕਿੱਥੇ ਕਿੱਥੇ ਗਏ ਸੀ?
ਅਸੀਂ ਸੋਨਮਰਗ ਗਏ, ਗੁਲਮਰਗ ਗਏ ਦੋ ਤੇ ਵੈਲੀ ਸੀ ਉੱਥੇ ਗਏ।
ਅੱਛਾ।
ਹੋਰ ਪਹਿਲਗਾਮ ਵੀ ਗਏ, ਇੱਕ ਦਿਨ ਤੇ ਪੂਰਾ ਸ਼੍ਰੀਨਗਰ ਵੀ ਘੁੰਮੇ ਸੀ।
ਸ਼੍ਰੀਨਗਰ ਕੀ ਕੀ ਦੇਖਿਆ ਤੁਸੀਂ?
ਸ਼੍ਰੀਨਗਰ ਦੇ ਵਿੱਚ ਡਲ ਲੇਕ ਵਗੈਰਾ ਜਿਵੇਂ ਚਲਦੀ ਉੱਥੇ ਵੀ ਗਏ ਸੀ?
ਹਾਂਜੀ ਗਏ ਸੀ, ਬੜਾ ਓ, ਅੱਛਾ ਸੀ।
ਅੱਛਾ! ਸ਼ਿਕਾਰੇ ਤੇ ਬੈਠੇ ਸੀ ਤੁਸੀਂ?
ਹਾਂ, ਸ਼ਿਕਾਰੇ ਤੇ ਬੈਠੇ ਸੀ। ਲੇਕਿਨ ਬੜਾ ਡਰ ਲੱਗਦਾ ਪਿਆ ਸੀ, ਇਸ ਲਈ ਅਸੀਂ ਥੋੜੀ ਦੇਰ ਬਾਅਦ ਵਾਪਿਸ ਆ ਗਏ।
ਅੱਛਾ-ਅੱਛਾ, ਠੀਕ ਏ, ਹੋਰ ਤੁਸੀਂ ਉੱਥੇ ਗਾਰਡਨ ਹੈਗੇ ਨੇ ਸ਼੍ਰੀਨਗਰ ਵਿੱਚ, ਗਾਰਡਨ ਵੀ ਗਏ ਹੋਗੇ?
ਹਾਂਜੀ, ਗਾਰਡਨ ਗਏ ਸੀ।
ਅੱਛਾ, ਵਧੀਆ ਸੀ ਗਾਰਡਨ?
ਦੋ ਗਾਰਡਨ ਨੇ, ਗਾਰਡਨ ਗਏ ਸੀ।
ਅੱਛਾ, ਵਧੀਆ ਸੀ, ਕਿ ਐਵੇਂ ਹੀ ਸੀ?
ਪਾਰਕ ਯਾ ਗਾਰਡਨ, ਇੱਕੋ ਹੀ ਗੱਲ ਏ।
ਹਾਂਜੀ-ਹਾਂਜੀ, ਇੱਕੋ ਈ ਗੱਲ ਐ।
ਗਏ ਸੀ, ਬੜਾ ਵਧੀਆ ਸੀ।
ਅੱਛਾ-ਅੱਛਾ। ਹੋਰ ਕਿੱਥੇ ਗਏ ਤੁਸੀ, ਗੁਲਮਰਗ ਗਏ ਸੀ? ਹੂ ਗੁਲਮਰਗ, ਸੋਨਮਰਗ ਵੀ ਗਏ ਸੀ?
ਹਾਂਜੀ ਉੱਥੇ ਗਏ ਸੀ, ਉਹ ਵੀ ਬੜਾ ਵਧੀਆ ਸੀ।
ਅੱਛਾ, ਵਿਊ ਬੜੇ ਸੋਹਣੇ ਹੋਣੇ ਨੇ ਉੱਧਰ ਦੇ।
ਹਾਂਜੀ-ਹਾਂਜੀ, ਬਿਲਕੁਲ ਸਵਿਟਜ਼ਰਲੈਂਡ ਲੱਗਦਾ ਏ‌।
ਅੱਛਾ। ਮੇਰਾ ਵੀ ਬੜਾ ਮਨ ਏ ਭੈਣ ਜੀ, ਜਾਣ ਤੇ, ਜਾਵਾਂਗੇ ਅਗਲੀ ਵਾਰ।
ਅਵਾਜ਼ ਨਹੀਂ ਆ ਰਹੀ, ਤੁਹਾਡੀ।
''ਮੈਂ ਕਿਹਾ ਮੇਰਾ ਵੀ ਬੜਾ ਮਨ ਏ ਜਾਣ ਤੇ, ਅਗਲੀ ਵਾਰ ਜਾਵਾਂਗੇ।
ਹਾਂ-ਹਾਂ, ਓ ਤੇ ਆਓ, ਬੜਾ ਵਧੀਆ ਏ।
ਹਾਂਜੀ, ਜਾਵਾਂਗੀ।
ਹਾਂਜੀ, ਜਾਨਾ।
ਹੋਰ ਸੁਣਾਓ ਤੁਸੀਂ ਹੋਰ ਕਿੱਥੇ ਗਏ, ਸੋਨਮਰਗ ਵੀ ਗਏ ਸੀ? ਸੋਨਮਰਗ ਵੀ ਗਏ ਸੀ?
ਹਾਂਜੀ, ਉਹ ਹਾਂਜੀ, ਸਾਰੀ ਜਗ੍ਹਾ ਗਏ ਸੀ, ਸੋਨਮਰਗ ਜ਼ਿਆਦਾ ਵਧੀਆ ਸੀ। ਗੁਲਮਰਗ ਵੀ।
ਅੱਛਾ, ਸੋਨਮਰਗ ਤੁਸੀਂ ਉਹ ਕੀਤੀ ਹੋਰਸ ਰਾਈਡਿੰਗ।
ਹਾਂਜੀ, ਕਿਤੀ ਸੀ। ਸਾਡੇ ਨਾਲ ਇੱਕ ਹੋਰ ਬੰਦਾ ਸੀ, ਉਹਨੂੰ ਬੜਾ ਹੀ ਡਰ ਲੱਗਦਾ ਗਿਆ ਸੀ, ਉਹ ਤੇ ਚੀਕਾ ਈ ਮਾਰਨ ਲੱਗ ਗਿਆ।
ਅੱਛਾ!
ਹਾਂ।
ਘੋੜਾ ਤੇ ਨਹੀ ਡਰ ਗਿਆ?
ਘੋੜਾ ਫਿਸਣ ਵਾਲਾ ਸੀ।
ਅੱਛਾ!
ਉਹ ਮ੍ਹੋਟਾ ਈ
ਚਲੋ, ਬਣ, ਬਚਾਅ ਹੋਗਿਆ ਕੇ, ਡਿੱਗ ਡੁਗ ਗਏ ਸੀ?
ਡਿਗਨਾ ਥੋੜ੍ਹੀ ਸੀ।
ਅੱਛਾ-ਅੱਛਾ।
ਓ ਘੋੜੇ, ਬੜੇ ਮਜਬੂਤ ਸੀ।
ਅੱਛਾ, ਠੀਕ ਐ।
ਚਲੋ ਸ਼ੁਕਰ ਏ, ਬਚਾਅ ਹੋ ਗਿਆ, ਨਈਂ ਤੇ ਘੋੜੇਆਂ ਤੋਂ ਤਾਂ ਡਿੱਗ ਕੇ ਲੱਤ ਬਾਂਹ ਈ ਟੁੱਟ ਜੇ ਬੰਦੇ ਦੀ।
ਹਾਂ -ਹਾਂ, ਬੜੀ ਉਚਾਈ ਤੇ ਗਏ ਸੀ, ਓਨੇ ਜਰਾ ਜੀ ਜਗ੍ਹਾ ਤੋਂ ਗਿਆ। ਥੱਲੇ ਖਾਈ ਸੀ।
ਅੱਛਾ।
ਬਚ ਈ ਗਏ, ਨਾ ਮੈਨੂੰ ਸਾਨੂੰ ਨੀ ਲੱਗੇਆ, ਓ ਜੇਹੜਾ ਬੰਦਾ ਜਿਦੀ ਮੈਂ ਤੁਆਨੂੰ ਗੱਲ ਦੱਸ ਰੀ ਆ ਨਾ, ਓਨੂੰ ਬੜਾ ਲੱਗ
ਅੱਛਾ, ਅੱਛਾ ਤੁਸੀਂ ਕਿਸੇ ਦੇ ਨਾਲ ਗਏ ਹੋਵੋਗੇ ਨਾ? ਫੈਮਲੀ ਦੇ ਨਾਲ?
ਹਾਂਜੀ।
ਅੱਛਾ -ਅੱਛਾ, ਹਾਂਜੀ, ਕਿਸੇ ਦੇ ਨਾਲ ਜਾ ਕੇ ਮਜਾ ਆਂਦਾ ਏ।
ਹਾਂਜੀ।
ਅੱਛਾ, ਫੇਰ ਤੁਆਨੂੰ ਵਧੀਆ ਲੱਗੇਆ ਹੋਨੈ ਘੋੜੇਆਂ ਤੇ ਬੈਹ ਕੇ
ਘੋੜੇ ਤੇ ਬੈਕੇ ਤੁਆਨੂੰ ਕਿਵੇਂ ਦਾ ਲੱਗੇਆ, ਵਧੀਆ ਲੱਗੇਆ?
ਹਾਂਜੀ, ਓਹੀ ਸਬ ਤੋਂ ਵਧੀਆ ਸੀ।
ਅੱਛਾ -ਅੱਛਾ, ਹੋਰ ਕਿੱਥੇ ਪੈਹਲਗਾਮ- ਪੈਹਲਗਾਮ ਤੇ, ਬੜੀ ਦੂਰ ਹੋਣਾ ਓਥੋਂ ਦੀ ਸੋਨਮਰਗ ਤੋਂ? ਕਿੰਨਾ ਟਾਈਮ ਲੱਗ ਗਿਆ ਸੀ, ਤੁਆਨੂੰ?
ਹਾਂ, ਪੰਜ ਘੰਟੇ ਲੱਗੇ ਸੀ।
ਅੱਛਾ-ਅੱਛਾ, ਤੇ ਪੈਹਲਗਾਮ ਤੁਆਨੂੰ ਅੱਛਾ ਤੇ, ਪੈਹਲਗਾਮ ਕਿਵੇਂ ਦਾ ਲੱਗੇਆ ਤੁਆਨੂੰ?
ਪੈਹਲਗਾਮ ਵੀ, ਠੀਕ ਸੀ।
ਅੱਛਾ, ਓ ਤੇ ਪਿਛਲੇ ਸਾਲ, ਹੋਏਆ ਸੀ ਨਾ, ਅਟੈਕ ਹੋਏਆ ਸੀ। ਓਥੇ ਕੋਈ ਡਰ ਵਾਲੀ ਗੱਲ ਤੇ ਨੀਂ?
ਓ ਵਾਲੀ ਜਗ੍ਹਾ ਬੰਦ ਏ, ਜਿੱਥੇ ਟੈਕ ਹੋਏਆ ਸੀ।
ਅੱਛਾ, ਓ ਬੰਦ ਕੀਤਾ ਹੋਏਆ, ਠੀਕ ਐ। ਅੱਛਾ -ਅੱਛਾ, ਫੇਰ ਤੁਸੀਂ ਓਥੇ ਕਿੱਥੇ ਗਏ ਸੀ? ਘੁੰਮਣ ਪੈਹਲਗਾਮ
ਅਸੀਂ ਵੈਲੀਜ਼ ਵਿੱਚ ਗਏ ਸੀ, ਘੁੰਮਣ ਵੈਲੀ 'ਚ
ਅੱਛਾ, ਵੈਲੀਜ਼ ਵਿੱਚ ਗਏ ਸੀ।
ਹਾਂਜੀ।
ਠੀਕ, ਓ ਇੱਕ ਉੱਥੇ ਬੇਤਾਬ ਵੈਲੀ ਹੈਗੀ ਐ।
ਹਾਂ ਵੈਲੀ ਸਈ ਸੀ, ਨੋਰਮਲ ਜਿਵੇਂ ਈ ਸੀ, ਉੱਥੇ, ਇੰਨਾ ਕੁਛ ਖਾਸ
ਅੱਛਾ, ਤੇ ਓਥੇ ਅਰੂ ਵੈਲੀ ਵੀ ਹੈਗੀ ਆ ਨਾ, ਇੱਕ?
ਹਾਂ, ਓਥੇ ਵੀ ਗਏ ਸੀ।
ਓਥੇ, ਕਿਵੇਂ ਦਾ ਲੱਗੇਆ ਤੁਆਨੂੰ?
ਉਥੇ ਵੀ, ਨੋਰਮਲ ਜਿਆ ਈ ਸੀ।
ਅੱਛਾ। ਉੱਥੇ ਤੁਆਨੂੰ, ਮਜਾ ਨੀਂ ਆਏਆ ਕੁਛ ਖ਼ਾਸ?
ਆਏਆ ਸੀ, ਓਥੇ ਤੇ ਮੇਰੇ ਨਾਲ ਦੇ ਜੇਹੜੇ ਬੰਦੇ ਸੀ ਨਾ, ਦੋ ਡਿੱਗ ਗਏ ਸੀ।
ਅੱਛਾ, ਓ ਕਿਵੇਂ ਡਿੱਗ ਗਏ?
ਓਨਾਂ ਦਾ ਨਾ, ਪੈਰ ਫਿਸਲ ਗਿਆ।
ਅੱਛਾ ਵੱਜੀ ਵੁਜੀ ਤੇ ਭੈਣ ਜੀ ਉਣ
ਉਹ ਜੇੜਾ ਮੋਟਾ ਬੰਦਾ ਸੀ ਨਾ ਉਹਨੂੰ ਤੇ ਬੜੀ ਜ਼ੋਰ ਦੀ ਵੱਜੀ।
ਅੱਛਾ
ਅਛ ਉਹਦੇ ਤਾਂ ਕੱਪੜੇ ਹੀ ਗੰਦੇ ਹੋ ਗਏ ਸੀ।
ਅੱਛਾ ਤੇ ਬਚਾ ਹੋ ਵੇ ਵੱਜੀ ਤੇ ਨੀ ਲੱਤ ਬਾਂਹ ਤੇ ਨੀ ਟੁੱਟ ਗਈ।
ਨਹੀਂ -ਨਹੀਂ ਕੁਛ ਨੀ ਟੁੱਟਿਆ ਉਹਨਾਂ ਦਾ
ਅੱਛਾ ਚਲੋ ਵਧੀਆ ਭੈਣ ਜੀ ਬਚਾਅ ਹੋਣਾ ਚਾਹੀਦਾ ਐਵੇਂ ਸੱਟ ਵੱਜ ਜਾਏ ਤੇ ਫੇਰ ਪਰੇਸ਼ਾਨੀ ਹੋ ਜਾਂਦੀ
ਨਹੀਂ ਸੱਟ ਨੀ ਵੱਜੀ।
ਹੁੰ ਠੀਕ ਐ।
ਹਾਂਜੀ
ਚਲੋ ਤੁਹਾਡਾ ਟ੍ਰਿਪ ਤੇ ਵਧੀਆ ਹੋ ਗਿਆ ਘੁੰਮ ਆਏ ਤੁਸੀਂ ਵਧੀਆ ਅਸੀਂ ਤੇ ਘਰ ਹੀ ਬੈਠੇ ਹਾਂ।
ਘੁੰਮਣਾ ਚਾਈਦਾ ਬੰਦੇ ਨੂੰ
ਹਾਂਜੀ
ਹੋਰ ਸੁਣਾਓ।
ਹੋਰ ਪੈਣ ਜੀ ਕੰਮ ਬੜੇ ਨੇ ਮੈਨੂੰ ਹਲੇ
ਚਲੋ ਠੀਕ ਪੈਣ ਜੀ ਫਿਰ ਮੈਂ ਹੁਣੇ ਬਾਦ ਵਿਚ ਕਰਾਂਗੀ ਤੁਹਾਨੂੰ ਮੈਂ ਵੀ ਜਰਾ ਚੱਲੀ ਆਂ ਜਰਾ ਬੱਚਿਆਂ ਨੂੰ ਸੁਆਵਾਂ ਠੀਕ ਹੈ ਪੈਣ ਜੀ ਸਸਰੀ ਕਾਲ
ਸਸਰੀ ਕਾਲ
ਹਂਗਾ
ਚੰਗਾ ਦਿਲ ਦੀ